ਕੀ ਹਾਲ ਚਾਲ ਨੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਕੀ ਹਾਲ ਚਾਲ? ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ।
ਬਸ ਵਧੀਆ, ਸਤਿ ਸ੍ਰੀ ਅਕਾਲ, ਕੀ ਕਰ ਰਹੇ ਓ?
ਕਾਲ, ਹੋਰ ਠੀਕ ਓ?
ਹਾਂਜੀ ਵਧੀਆ, ਤੁਸੀ ਸੁਣਾਓ ਠੀਕ ਓ?
ਹਾਂਜੀ ਵਧੀਆ, ਕੀ ਕਰਦੇ।
ਕੁਛ ਨੀ ਬਸ ਬੈਠੇ ਦੇ ਸੀ, ਮੈਂ ਕਿਹਾ ਇੰਨੇ ਦਿਨਾਂ ਬਾਅਦ ਫੋਨ ਕੀਤਾ ਭੈਣ ਜੀ ਤੁਸੀਂ।
ਬਸ ਭਾਜੀ ਟਾਈਮ।
ਹਾਂਜੀ-ਹਾਂਜੀ, ਮੈਂ ਤਾਂਈ ਮੈਂ। ਇੰਨਾ ਟਾਈਮ ਹੋ ਗਿਆ ਦੀਦੀ ਦਾ। ਅ ਅੱਛਾ-ਅੱਛਾ, ਸਕੂਲ ਖੁਲ੍ਹ ਗਏ ਤੁਹਾਡੇ ਉੱਥੇ?
ਸਕੂਲ, ਫੇਰ ਬੱਚਿਆਂ ਦਾ ਕੰਮ ਕੁੁੰਮ ਦੇਖ ਰੱਖਣਾ ਕਰਨਾ। ਛੁੱਟੀਆਂ ਦਾ ਤੁਹਾਨੂੰ ਪਤੇ ਹੋਲੀਡੇਜ਼ ਹੋਮਵਰਕ ਇਨਾ ਦੇ ਦਿੰਦੇ ਨੇ।
ਹਾਂਜੀ, ਸਹੀ ਕਹਿੰਦੇ ਓ ਭੈਣ ਜੀ। ਹੋਲੀਡੇ ਹੋਮਵਰਕ ਸਾਡੇ ਜਾਂਦੇ ਨੇ ਔਰ ਚੇਪ ਚਾਪ ਕਰਦੇ ਨੇ।
ਇੰਨਾ ਸਾਰਾ ਦੇ ਦਿੰਦੇ ਨੇ, ਪ੍ਰੋਜੈਕਟ ਵੱਖਰੇ ਦੇ ਦਿੰਦੇ ਨੇ ਬਣਾਣ ਲਈ ਏ। ਉਹ ਤੇ, ਮਾਵਾਂ ਨੂੰ ਹੀ ਮਿਲਦਾ ਏ ਕੰਮ। ਬੱਚੇ ਕਿੱਥੇ ਬਣਾਂਦੇ ਨੇ।
ਹਾਂਜੀ, ਉਹੀ ਤਾਂ ਹੈ ਹੀ ਹੈ ਬੱਚੇ ਕਰਦੇ ਹੀ ਨੀ। ਬੱਚੇ ਬਸ ਫੋਨ ਲੈ ਕੇ ਬੈ ਜਾਂਦੇ ਨੇ। ਮਾਵਾਂ ਕਰੇਗੀਆ ਕੰਮ ਜਿਹੜਾ ਕਰਨਾ।
ਉਹੀ ਨਾ ਪ੍ਰੋਜੈਕਟ ਵੱਖਰੇ ਦਿੰਦੇ ਨੇ ਦੂਜੇ ਕੰਮ ਵੱਖਰੇ ਦੇ ਦਿੰਦੇ ਨੇ ਕਰਨ ਲਈ ਏ।
ਹਾਂਜੀ।
ਪ੍ਰੋਜੈਕਟ ਤੇ ਆ।
ਹੋਰ, ਪ੍ਰੋਜੈਕਟ ਹਾਂ ਆਪਣੇ ਆਪ। ਹਾਂ ਆਪਣੇ ਆਪ ਕਰਦੇ ਹੀ ਨਹੀਂ ਲਿਖਣ ਵਾਲਾ ਕਰ ਲੈਂਦੇ ਨੇ ਦੂਜਾ ਕੰਮ। ਮੰਮੀਆਂ ਵਗੈਰਾ ਕਰਨਾ ਪੈਂਦੇ।
ਕੰਮ ਤੇ ਬੱਚੇ ਕਰਦੇ।
ਪ੍ਰੋਜੈਕਟ ਵੀ ਬਹੁਤ ਡਿਫੀਕਲਟ ਦੇਣ ਲੱਗ ਗਏ ਨੇ ਨਾ, ਬੱਚੇ ਨੂੰ ਤਾਂ। ਕੋਈ ਦੂਰ ਹੁੰਦੇ ਨੇ ਇਹ ਚੀਜ਼ਾਂ ਤੋਂ।
ਹਾਂ। ਤਾਂ ਇਹ ਤੇ ਬੱਚੇ ਬਣਾਉਂਦੇ।
ਹਾਂਜੀ ਹਾਂਜੀ।
ਬੱਚਿਆਂ ਨੂੰ ਨਾ। ਆਉਂਦਾ ਹੀ ਬਣਾਉਣਾ ਨਾ ਬਣਾ ਸਕਦੇ ਨੇ ਤੇ ਬਸ ਪੇਰੈਂਟਸ ਲਈ ਹੁੰਦੀਆਂ ਨੇ ਕੰਮ।
ਹਾਂਜੀ ਤੁਹਾਡੇ ਬੱਚੇ ਵੱਡੇ ਕੇ ਛੋਟੇ ਨੇ?
ਹਾਂਜੀ, ਮੇਰੇ ਬੇਟੀ ਮੇਰੀ ਟੈਨਥ ਚ ਏ ਬੇਟਾ ਮੇਰਾ ਸਿਕਸਥ ਵਿਚ ਏ।
ਅਛਾ ਅੱਛਾ ਅੱਛਾ। ਵਧੀਆ, ਬੱਚੇ ਕਦੋਂ ਵੱਡੇ ਹੋ ਜਾਂਦੇ ਨੇ ਪਤਾ ਨੀ ਚੱਲਦਾ।
ਹਾਂਜੀ ਇਹ ਤੇ ਹੈ, ਟਾਈਮ ਦਾ ਕੁਛ ਨੀ ਪਤਾ ਚੱਲਦਾ।
ਹਾਂਜੀ ਹਾਂਜੀ ਸਹੀ ਕਹਿੰਦੇ ਪਏ ਹੋ।
ਹਾਂ।
ਹੋਰ, ਰੋਟੀ ਰੂਟੀ ਖਾ ਲਈ?
ਹਾਂਜੀ ਰੋਟੀ ਖਾਲੀ, ਹੁਨੇ ਖਾ ਕੇ ਫ੍ਰਰੀ ਹੋਏ ਆ।
ਅੱਛਾ।
ਬੱਚੇ। ਅੱਜ ਅਸੀਂ ਬਣਾਈਆਂ ਸੀ ਭਿੰਡੀਆਂ, ਨਾਲ ਦਹੀਂ ਚ ਪਕੌੜੀਆਂ ਪਾਈਆਂ ਸੀ।
ਅੱਛਾ ਭਿੰਡੀਆਂ ਤੇ ਰੁਖੀਆਂ ਖਾਦੀਆਂ ਹੀ ਨਹੀਂ ਜਾਂਦੀਆਂ।
ਹਾਂ, ਨਹੀਂ ਸੁੱਕੀ ਸਬਜ਼ੀ ਵੈਸੇ ਈ ਜਿਹੜੀ ਮਰਜ਼ੀ ਬਣਾ ਲੋ ਖਾਈ ਨੀ ਜਾਂਦੀ।
ਹਾਂਜੀ ਹਾਂਜੀ।
ਸੁੱਕੀ ਸਬਜ਼ੀ ਨਾਲ ਤੇ ਹਾਂ ਦਹੀਂ ਨਾਲ ਹਾਂ ਦਹੀਂ ਹੋਏ ਜਾਂ ਲੱਸੀ ਹੋਏ।
ਹਾਂਜੀ। ਹੋਰ ਸੁਣਾਓ ਭੈਣ ਜੀ, ਸਭ ਵਧੀਆ ਤੁਹਾਡੇ ਘਰ ਠੀਕ ਰਿਹਾ ਅੰਕਲ ਆਂਟੀ ਜੀ?
ਹਾਂਜੀ, ਹਾਂਜੀ ਸਭ ਵਧੀਆ ਤੁਸੀਂ ਦੱਸੋ?
ਹਾਂਜੀ, ਸਭ ਵਧੀਆ ਮੰਮੀ ਡੈਡੀ ਠੀਕ ਨੇ। ਬੱਚੇ ਬਾਾਕੀ ਸਭ ਗਏ ਦੇ ਨੇ, ਆਪਣੇ ਆਪਣੇ ਕੰਮ ਤੇੇ। ਇੱਕ ਕੁੜੀ ਗਈ ਦੀ ਏ ਸਕੂਲ ਗੁਰ ਟਿਊਸ਼ਨ ਗਈ ਦੀਏ ਹੈ।
ਅੱਛਾ ਤੁਹਾਡੇ ਉੱਧਰ ਲਾਗ ਗਏ ਸਕੂਲ
ਹਾਂਜੀ, ਹਾਂਜੀ ਅਜ ਤੋਂ ਲਾਗ ਗਏ ਨੇ।
ਅੱਛਾ ਕਹਿੰਦੇ ਸੀ, ਉੱਧਰ ਲੇਟ ਲੱਗਣੇ ਨੇ ਸਕੂਲ।
ਨਹੀਂ ਨਹੀਂ ਚਾਰ ਦਾ ਇਹਨਾਂ ਦਾ ਇਗਜ਼ਾਮ ਹੈਗਾ ਨਾ ਬੱਚਿਆਂ ਦਾ।
ਅੱਛਾ ਅੱਛਾ ਠੀਕ ਹੈ।
ਇਗਜ਼ਾਮ ਮੈਂ ਬੱਚਿਆਂ ਦੇ। ਸ਼ਾਮ ਜ ਲਵੋ ਪੇਪਰੇ ਅੱਛਾ ਤਾਂ ਇਗਜ਼ਾਮ ਸ਼ੁਰੂ ਹੋ ਗਏ ਨੇ ਹੁਣ ਤੇ।
ਹਾਂਜੀ ਬਸ ਪਹਿਲੇ ਹੋਏ ਨਹੀਂ ਨਾ ਉਹਨਾਂ ਦੇ ਯੂਨਿਟ ਟੈਸਟ ਜਿਹੜੇ ਯੂਨਿਟ ਟੈਸਟ ਹੁੰਦੇ ਨੇ।
ਅੱਛਾ ਅੱਛਾ।
ਬੋਰਡ ਦਾ ਬਣਿਆ ਹੋਇਆ ਸੀ ਨਾ। ਅਛਾ ਇਹਨਾਂ ਦੇ ਸਕੂਲ ਸੈਂਟਰ ਬਣਿਆ ਹੋਇਆ ਸੀ ਉਹ ਬੋਰਡ ਦਾ
ਅੱ ਅੱਛਾ ਅੱਛਾ ਸੈਂਟਰ ਵੱਖਰੇ ਵੱਖਰੇ ਪੈਂਦੇ ਹੋਏਗੇ।
ਹਾਂਜੀ ਉਹ ਫਿਰ ਹਾਂ ਬੋਰਡ ਦਾ ਸੈਂਟਰ ਬਣਦਾ ਨਾ ਫੇਰ ਕੋਈ
ਅੱਛਾ ਅੱਛਾ।
ਹਦਾ।
ਵਧੀਆ ਬੱਚੇ ਪੜ ਲਿਖ ਜਾਣ ਹੀ ਬੜਾ ਹੁੰਦਾ ਹੈ ਭੈਣ ਜੀ।
ਹਾਂਜੀ ਇਹ ਤੇ ਹੈ ਆਪਣੇ ਵੱਲੋਂ ਤੇ ਸਾਰੇ ਪੜ੍ਹਾਉਂਦੇ ਹੀ ਨੇ ਪੜ੍ਹਨ ਵਾਲਾ ਹੋਣਾ ਚਾਹੀਦਾ ਬੱਚਾ
ਸਹੀ ਕਹਿੰਦੇ ਪਏ ਹੋ ਪੜ੍ਹਾਈ ਦੇ ਅੱਗੇ ਕੋਈ ਵੈਲਯੁ ਨਹੀ ਹੈ ਕਿਸੇ ਚੀਜ਼ ਦੀ ਆਂਨ ਵਾਲਾ ਟਾਈਮ ਇਨ ਫਿਊਚਰ‌ ਹਾਂਜੀ। ਹੋਰ ਆਜੋ ਲਾਜੋ ਚੱਕਰ
ਹੋਰ ਵਧੀਆ
ਹੋਰ ਵਧੀਆ
ਤੁਸੀਂ ਦੱਸੋ
ਹੋਰ ਕੀ ਕਰ ਰਹੇ ਹਾਂਜੀ ਵਧੀਆ ਸਾਰੇ ਅੱਜ ਮੈਂ ਬਣਾਈ ਸੀ ਕਿ ਨਾ ਏ ਬੱਚੇ ਕਹਿੰਦੇ ਸ਼ਾਮੀ ਸਨੈਕਸ ਖਾਣੇ ਨੇ ਸਨੈਕ
ਅੱਛਾ ਕੀ ਬਣਾ ਰਹੇ ਹੋ ਅੱਜ ਸਨੈਕਸ ਵਿੱਚ
ਆਲੂ ਵਾਲੇ ਆਲੂ ਔਰ ਪੋਹਾ ਪਾ ਕੇ ਕਟਲੇਟ ਬਣਾਉਣੇ ਆ ਬੱਚਿਆ ਆਸਤੇ
ਅੱਛਾ।
ਹਾਂਜੀ, ਹਾਂਜੀ ਆਲੂ ਔਰ ਪੋਹਾ ਪਾ ਕੇ ਨਾ
ਅੱਛਾ, ਅੱਛਾ।
ਕਈ ਬੰਦੇ ਸੂਜੀ ਪਾਉਂਦੇ ਸੀ ਤੇ ਹੁਣ ਮੈਂ ਪੋਹਾ ਪਾਉਂਦੀ ਹਾਂ। ਮਿਕਸੀ ਕਰਕੇ ਪੋਹਾ ਨੂੰ ਮਿਕਸੀ ਕਰਨੇ ਆ ਪਹਿਲੇ ਪੋਹਾ ਹਾਂ ਆਲੂ ਨੂੰ ਪਹਿਲੇ ਬੋਆਇਲ ਕਰ ਲੈਣੇ ਆ ਆਲੂ ਨੂੰ ਬੋਇਲ ਕਰਨ ਦੇ ਬਾਅਦ ਤੇ ਠੰਡੇ ਹੋ ਜਾਂਦੇ ਨੇ ਤੇ ਕੀ ਨਾਮ ਅ ਪੋਹਾ ਨੂੰ ਮਿਕਸੀ ਕਰਨੇ ਆ ਅਸੀਂ
ਅੱਛਾ।
ਪੋਹਾ ਨੂੰ ਮਿਕਸੀ ਕਰਕੇ ਫਿਰ ਆਪਾ ਮਿਕਸ ਕਰਕੇ ਆਲੂ ਵਿਚ ਪਾ ਦੇਣੇ ਆ ਤੇ ਪਾਉਣ ਦੇ ਬਾਅਦ ਕੀ ਨਾਮ ਏ ਪਾਊਡਰ ਬਣ ਜਾਂਦਾ ਨਾ ਪੋਹਾ ਦਾ
ਅੱਛਾ ਸੁੱਕਾ ਪੋਹਾ ਕੇ ਗੀਲਾ ਕਰਕੇ
ਹਾਂਜੀ ਸੁੱਕਾ ਪੋਹਾ
ਅੱਛਾ ਸੁੱਕੇ ਦਾ ਪੋਡਰ ਬਣਾ ਲੈਂਦੇ ਹੋ।
ਹਾਂਜੀ ਫੇਰ ਉਹਦੇ ਵਿੱਚ ਨਮਕ ਪਾਉਂਦੇ ਹਾਂ ਮਿਰਚ ਪਾਉਦੇ ਹਾਂ ਹਰੀ ਮਿਰਚ ਪਾਦੇ ਹਾਂ ਚਿੱਲੀ ਫਲੇਕਸ ਪਾਉਂਦੇ ਹਾਂ ਔਰਗੈਨੋ ਪਾਉਂਦੇ ਆ ਥੋੜਾ ਜਾ ਅਰਾਰੋਟ ਪਾ ਲੈਂਦੇ ਹਾਂ।
ਅੱਛਾ।
ਹਾਂਜੀ ਉਹਨਾਂ ਨੂੰ ਮਿਕਸ ਕਰ ਲੈਣੇ ਹਾਂ ਫਿਰ ਥੋੜ੍ਹਾ ਹੱਥ ਚ ਓਇਲ ਲੈਂਦੇ ਹਾਂ ਫਿਰ ਉਹਦੇ ਬੋਲ ਬਣਾ ਲੈਂਦੇ ਹਾਂ
ਅੱਛਾ, ਅੱਛਾ ਹਮ ਹਮ।
ਫਿਰ ਦੋ ਚਟਨੀ ਬਣਾਉਂਦੇ ਹਾਂ। ਲਸਣ ਵਾਲੀ ਵੱਖਰੀ ਮਿੱਠੀ ਚਟਨੀ ਵੱਖਰੀ ਹੁੰਦੀ ਹੈ। ਤੇ ਬੱਚਿਆਂ ਨੇ ਹਰੀ ਚਟਨੀ ਨਾਲ ਖਾਣੀ ਹੈ, ਲਸਨ ਵਾਲੀ ਵੱਕਰੀ ਖਾਣੀ ਟਮਾਟਰਾਂ ਦੀ ਜੋ ਬਣਦੀ ਏ।
ਅੱਛਾ
ਹਾਂਜੀ
ਠੀਹੈ ਹੈ ਮੈਂ ਤੇ ਪੋਹਾ ਗਿੱਲਾ ਕਰਕੇ ਪਾਦੀ ਹਾਂ ਮਤਲਬ ਪਾੋਡਰ ਵੀ ਪਾ ਸਕਦੇ ਹਾਂ
ਹਾਂਜੀ ਪਾੋਡਰ ਵੀ ਪਾ ਸਕਦੇ ਗਿੱਲੇ ਦਾ ਸਵਾਦ ਆਉਂਦਾ ਹੈ ਕਈ ਬੱਚੇ ਖਾਂਦੇ ਨੇ ਕਈ ਨੀ ਖਾਂਦੇ ਉਹ ਨਾ ਚਿਪ ਚਿਪ ਲੱਗਦਾ
ਅੱਛਾ ਅੱਛਾ
ਹਾਨੁ ਸੁੱਕਾ ਪਾਊਡਰ ਤਾਂ ਭੈਣ ਜੀ ਬਣਾ ਕੇ ਤੁਸੀਂ ਦੇਖਣਾ ਬੜਾ ਵਧੀਆ ਬਣਦਾ ਹਾਨੁ ਅਸ਼ਾ ਕਟਲੇਟ ਖਾਂਦੇ ਨੀ ਸਪਾਈਸੀ ਵਾਲੇ ਕਟਲੇਟ ਹੁੰਦੇ
ਹਾਂਜੀ ਹਾਂਜੀ ਅੱਛਾ ਚਲੋ ਵੇਖਾਂਗੀ ਬਣਾ ਕੇ
ਤੁਸੀਂ ਆਣਾ ਭੈਣੀ ਮੇਰੇ ਘਰ ਮੈਂ ਤੁਹਾਨੂੰ ਬਣਾ ਕੇ ਖਵਾਵਾਂਗੀ
ਹਾਂਜੀ ਮੈਂ ਆਵਾਂਗੀ
ਹਾਂਜੀ ਮੈਂ ਤੁਹਾਨੂੰ ਦੱਸਾਂਗੀ ਹਾਂਜੀ ਆਪਣੇ ਅੱਖਾ ਸਾਹਮਣੇ ਵੇਖੋਗੇ ਨਾ ਤੇ ਪਤਾ ਚੱਲ ਜਾਂਦਾ ਕਿੱਦਾਂ ਬਣਨਦੇ ਕਿੱਦਾਂ ਨਹੀ ਬਣਦੇ
ਹਾਂ ਇਹ ਤੇ ਹੈ। ਨਹੀਂ ਗਿੱਲਾ ਕਰਕੇ ਤੇ ਮੈਂ ਪੋਹਾ ਪਾ ਕੇ ਬਨਾਏ ਨੇ ਕਈ ਵਾਰ। ਸੁੱਕੇ ਦਾ ਨੀ ਮੈਨੂੰ ਪਤਾ ਸੀ ਹਾਂ।
ਅੱਛਾ ਅੱਛਾ। ਤੁਸੀਂ ਵੀ ਗਿੱਲਾ ਤੁਸੀਂ ਪਾ ਪਾਣੀ ਨੂੰ ਥੋੜਾ ਉਹ ਕਰ ਲੈਂਦੇ ਹੋ ਵਾਸ਼।
ਹਾਂ ਹਾਂ ਧੋ ਕੇ ਜਿਵੇਂ ਪੋਹਾ ਬਨਾਨੇ ਹਾਂ ਗਿੱਲਾ ਕਰਕੇ ਜਿਵੇਂ ਬਸ- ਦੋ ਕੇ- ਹਾਂ ਡਰੇਨ ਹੋ ਜਾਂਦਾ ਜਦੋਂ ਫਿਰ ਆਲੂਆਂ ਦੇ ਵਿੱਚ ਮੈਸ਼ ਕਰ ਲੋ।
ਅੱਛਾ ਅੱਛਾ ਜਦੋਂ ਭੈਣਜੀ ਜਦੋ ਤੱਲਦੇ ਟਾਈਮ ਤੇ ਉਹ ਥੋੜਾ ਪਾਣੀ ਵਕਾਨ ਆੰ ਲੱਗਦਾ।
ਨਹੀਂ ਪਾਨੀ ਵਕਨ ਤੇ ਨਹੀ ਲੱਗਦਾ।
ਅੱਛਾ ਅੱਛਾ ਮਤਲਬ ਜ਼ਿਆਦਾ ਵਾਸ਼ ਨੀ ਕਰਨਾ ਬਿਲਕੁਲ ਹਲਕਾ ਹਲਕਾ
ਹਾਂ ਹਲਕਾ ਹਲਕਾ ਜਿਵੇ ਹਾਂ ਬਸ ਜਿਵੇਂ ਵੋਸ਼ ਕਰਕੇ ਤੇ ਡਰੇਨ ਕਰ ਲਓ ਨਾ ਜਿਵੇਂ ਪਾਣੀ ਨਿਕਲ ਜੇ ਚੰਗੀ ਤਰ੍ਹਾਂ
ਹਾਂਜੀ ਹਾਂਜੀ
ਫੇਰ ਆਲੂਆਂ ਦੇ ਵਿੱਚ ਮੈਸ਼ ਕਰਲੋ ਉਹਨੂੰ ਜਿਵੇਂ ਮਿਸ ਬਣਾਨੇ ਆ ਚੰਗੀ ਤਰ੍ਹਾਂ ਮੈਸ਼ ਕਰ ਲੋਓ ਨਮਕ ਚ ਵਗੈਰਾ ਪਾ ਕੇ ਚਿੱਲੀ ਫਲੇਕਸ ਪਾਲੋ ੳਰਿਗੇਨੋ ਵਗੈਰਾ।
ਅੱਛਾ ਟੇਸਟ ਦੇ ਅਕੋਰਡਿੰਗ ਜਿਵੇ
ਹਾਂ।
ਅੱਛਾ ਅੱਛਾ ਚਲੋ ਵਧੀਆ। ਮੈਂ ਵੀ ਐ ਵਾਲਾ ਟਰਾਈ ਕਰਕੇ ਵੇਖਾਂਗੀ ਸੁੱਕਾ ਏ ਕੇ ਗਿੱਲਾ ਵਾਲਾ ਪੋਹਾ ਵਾਲਾ। ਵੇਸੇ ਸੁੱਕਾ ਤਾਂ ਬਨਾਨੇ ਆਾਂ ਅੱਜ ਤੱਕ ਅਸੀਂ ਬਨਾਇਆ ਹੀ ਨਹੀ ਐ ਵਾਲੇ।
ਅੱਛਾ ਨਾ ਮੈਂ ਸੁੱਕਾ ਨੀ ਕਦਿ ਬਨਾਯਾ ਮੈਂ ਗਿੱਲਾ ਹੀ ਬਨਾਨੀ ਹਾਂ।
ਅੱਛਾ ਅੱਛਾ। ਤੁਸੀਂ ਸੁੱਕਾ ਨੀ ਬਣਾਦੇ ਤੁਸੀਂ ਗਿੱਲਾ ਬਣਾਉਂਦੇ ਮੈਂ ਗਿੱਲਾ ਨੀ ਬਣਾਉਂਦੀ ਤੁਸੀਂ ਸੁੱਕਾ ਹਾਂ। ਕੋਈ ਨੀ ਮੈਂ ਵੀ ਕਰਕੇ ਦੇਖਾਂਗੀ ਪਤਾ ਚੱਲਦਾ ਨਾ ਬਣਾਉਣ ਹਾਂਜੀ ਹਾਂਜੀ ਪ ਪਤਾ ਚਲੇਗਾ ਨਾ ਕਿੱਦਾਂ ਬਣਦਾ ਕਿੱਦਾਂ ਨਹੀਂ ਬਣਦਾ।
ਹਾਂ।
ਮੈਂ ਤੇ ਨਾਲ ਚਟਨੀ ਬਣਾਨੀ ਆ ਨਾ ਲਸਣ ਆਲੀ। ਟਮਾਟਰਾਂ ਦੀ ਚਟਨੀ ਨੀ ਮਿਲਦੀ ਬਾਜ਼ਾਰ ਚ ਜੇ ਮੋਮੋਸ ਦੇ ਨਾਲ ਜੋ ਮਿਲਦੀ ਏ।
ਹਾਂਜੀ ਹਾਂਜੀ।
ਓਵਰੀ ਚਟਨੀ ਬਣਾਨੀ ਆਾਂ ਨਾਲ ਮੈਂ।
ਅੱਛਾ ਅੱਛਾ ਅੱਛਾ। ਸਹੀ ਏ ਚਟਨੀ ਕਿਵੇਂ ਬਣਾਨਦੇ ਔ।
ਚਟਨੀ ਐਈ ਉਹ ਚਾਰ ਪੰਜ ਟਮਾਟਰ ਲਵੋ। ਉਹਨਾਂ ਨੂੰ ਬੋਇਲ ਕਰੋ ਵਿਚੇ ਕੀ ਨਾਮ ਏ ਚਾਰ ਪੰਜ ਲੋਰੀਆਂ ਮਿਰਚਾਂ ਨੀ ਲੰਬੀਆਂ ਵਾਲੀਆਂ ਮਿਰ ਮੀਰਚਾਂ ਨਾਲ ਹੁੰਦੀਆਂ ਨੇ ਉਹ ਪਾਓ। ਛ ਪੰਜ ਛੇ ਸਤ ਟੁਕੜੀਆਂ ਉਹਦੀਆਂ ਪਾ ਲੋ ਲਸਣ ਦੀਆਂ ਉਹਨਾਂ ਨੂੰ ਸੀਟੀ ਮਰਵਾ ਲੋ। ਥੋਡਾ ਹਲਕਾ ਠੰਢਾ ਹੋ ਜਾਏਗਾ ਉਹਨਾਂ ਦੇ ਟਮਾਟਰਾਂ ਦੀ ਛਿੱਲੜ ਉਤਾਰ ਲਓ।
ਅੱਛਾ।
ਛੀਲਰ ਉਤਾਰਨ ਦੇ ਬਾਅਦ ਉਹਨਾਂ ਸਾਰਿਆਂ ਨੂੰ ਲਸਣ ਨੂੰ ਤੇ ਲਾਲ ਮਿਰਚ ਨੂੰ ਮਿਕਸੀ ਕਰ ਲੋ।
ਅੱਛਾ
ਮਿਕਸੀ ਕਰਲੋ ਤੇ ਥੋੜਾ ਲਸੁਨ ਅਲਗ ਤੋਂ ਕਟ ਕੇ ਮਤਲਬ ਕੀ ਕੱਦੂਕਸ ਕਰਕੇ ਰ ਮਤਲਬ ਮਿਕ੍ਸ ਕਰਕੇ ਰੱਖਣੇ। ਛੋਟੇ ਛੇਟੇ ਬਾਈਟਸ ਕਰਕੇ ਰੱਖਣੇ ਨੇ ਫਿਰ ਉਹਨੂੰ ਓਇਲ ਪਾਣਾ ਹੈ ਓਥੇ ਚ ਲਸਣ ਪਾ ਦੇਣਾ ਹੈ ਜੋ ਅਸੀਂ ਸਾਰਾ ਏ ਫੀਲਿੰਗ ਬਣਾਇ ਏ ਨਾ ਟਮਾਟਰ ਮਿਰਚ ਲਸਣ ਇਹਨਾਂ ਨੂੰ ਉਹਦੇ ਵਿੱਚ ਹੀ ਪਾ ਦੇਣਾ। ਤੜਕੇ ਦੇ ਵਿੱਚ ਹੀ ਥੋੜਾ ਸ ਓਇਲ ਲੈ ਕੇ ਨਾ ਪਾ ਦੇਣਾ ਪਾਣ ਦੇ ਬਾਅਦ ਕੀ ਨਾਮ ਹੈ ਉਹਦੇ ਚ ਨਮਕ ਪਾ ਦੇਣਾ ਮਿਰਚ ਪਾ ਦੇਣਾ ਇਸ ਲਈ ਬਸ ਅਧੀ ਬਣ ਜਾਂਦੀ ਆ ਹਾਂਜੀ ਚਲੋ ਭੈਣ ਜੀ ਕਰਦੀ ਹਾਂ ਮੈਂ ਫੋਨ ਨਾ ਹਾਂਜੀ ਹਾਂਜੀ ਕਰਨਾ ਪੈਣ ਠੀਕ ਹੈ ਭੈਣ ਜੀ ਭਾ ਸਤਿ ਸ੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ